ਹੈਲੋ।
ਸਤਿ ਸ਼੍ਰੀ ਅਕਾਲ ਦੀਦੀ ਕੀ ਹਾਲ ਚਾਲ ਐ?
ਸਤਿ ਸ਼੍ਰੀ ਅਕਾਲ ਵੀਰ ਜੀ ਠੀਕ- ਠਾਕ ਵਧੀਆ।
ਹੋਰ ਠੀਕ ਓ ਤੁਸੀ ਜੀ ਬਸ ਮੈਂ ਵੀ ਵਧੀਆ ਜੀ। ਕੀ ਹਾਲ- ਚਾਲ ਤੁਹਾਡੇ ਠੀਕ ਹੋ ਹੋਰ-ਹੋਰ ਕੀ
ਯਾਦ ਕੀਤਾ ਜੇ।
ਬਸ ਯਾਦ ਆ ਗਈ ਮੈਂ ਕਿਹਾ ਚੱਲ ਫੋਨ ਕਰ ਲਵਾਂ ਹੋਰ ਕੀ ਕਰ ਰਹੇ ਓ?
ਕੁਛ ਨੀ ਬਸ ਦੇਖੋ ਅਜ ਸੰਡੇ ਵੇ। ਤੇ ਆਪਣਾ ਬੱਚੇ ਹਾਂਜੀ ਨਹੀਂ ਬੱਚੇ ਲੇਟ ਉੱਠੇ ਨੇ। ਹਾਂਜੀ ਸਾਰੇ ਬਸ ਹੁਣ ਸਫ਼ਾਈ ਕਰ ਦਿੱਤੀ ਮੈਂ।
ਚੰਗੀ ਗੱਲ ਐ ਹੋਰ ਸੁਣਾਓ ਮੈਂ ਕਹਿ ਰਿਹਾ ਸੀ ਆਪਣਾ ਜਾਣਾ ਤੁਸੀਂ ਆਪਣਾ ਘੁੰਮਣ। ਮੈਂ ਕਿਹਾ ਬ ਬੱਚੇ। ਹਾਂਜੀ-ਹਾਂਜੀ ਮੈਂ ਕਿਹਾ ਬੱਚੇ ਛੁੱਟੀਆਂ ਜੀ ਹੋ ਗਈ ਮ ਖਤਮ ਹੋ ਜਾਣਗੀਆਂ ਫੇਰ। ਤੇ ਬੱਚੇ ਸਿਰ ਖਾਂਦੇ ਪਏ ਨੇ ਜਿਵੇ ਮੈਂ ਚਲੋ ਪੁੱਛ ਲੈਣਾ ਵਾ। ਮੈਂਜ ਇਕੱਠੇ ਫੈਮਿਲੀ ਚ ਹੋਏਗੀ ਇਕੱਠੇ ਚੱਲ ਲੈਂਦੇ ਆਂ। ਹਾਂਜੀ ਮੈਂ ਸਲਾਹ ਬਣਾ ਰਿਹਾ ਆਪਣਾ ਇੱਥੇ ਦੀ ਆਪਣਾ ਮਨਾਲੀ ਸਾਈਡ ਜਾ ਰਹੇ ਹੋ ਸਲਾਹ ਬਣਾ ਰਹੇ ਜੀ।
ਅੱਛਾ ਮਨਾਲੀ ਸਾਈਡ ਜਾਣ ਦੀ ਸਲਾਹ ਬਣਾ ਰਹੇ ਓ।
ਹਾਂਜੀ-ਹਾਂਜੀ।
ਨਹੀਂ ਭਾਜੀ ਦੇਖੋ ਓਧਰ ਤੇ ਰਹਿ ਨੀ ਦਿਓ ਕਿਉਂਕਿ ਮੈਂ ਬੜੀ ਖ਼ਬਰ ਸੁਣਦੀ ਤੇ ਉੱਧਰ ਬੜੇ ਜਾਮ ਲੱਗੇ ਦੇ ਨੇ।
ਹਾਂ।
ਹਾਂਜੀ ਦੇਖੋ ਫੇਰ ਐਵੇਂ ਕੀ ਫਾਇਦਾ ਮਜ਼ਾ ਵੀ ਨਾ ਆਵੇ ਓਥੇ ਫੇਰ ਭੀੜਾਂ ਵੱਖਰੀਆਂ ਤੇ
ਹਾਂਜੀ-ਹਾਂਜੀ ਚਲੋ ਕੋਈ ਨੀ ਤੁਸੀਂ ਦੱਸੋ ਕਿੱਥੇ ਜਾਣਾ ਫੇਰ ਓਥੇ ਚੱਲ ਲਾਂਗੇ।
ਕੋਈ ਨੀ ਅਸੀਂ ਬਣਾ ਲੈਨੇ ਆ ਸਲਾਹ ਇੱਕ ਦੋ ਦਿਨ ਰੁਕੋ ਨਾ ਭਾਜੀ ਤੁਹਾਡੇ ਆਣਗੇ ਤੇ ਪੁੱਛ ਪੁੱਛਾਂਗੇ ਇਹਨਾਂ ਕੋਲੋਂ।
ਅੱਛਾ-ਅੱਛਾ ਭਾਜੀ-ਭਾਜੀ ਘਰ ਨਹੀਂ ਗੇ।
ਨਹੀਂ ਭਾਜੀ ਆਪਣਾ ਗਏ ਦੇ ਨੇ ਗੁਰਦੁਆਰੇ ਗਏ
ਓਹ ਹੋ ਅੱਛਾ ਗੁਰਦੁਆਰੇ ਸੰਡੇ ਜਾਂਦੇ ਨੇ ਐਵਰੀ ਸੰਡੇ ਜਾਂਦੇ ਨੇ।
ਹਾਂਜੀ-ਹਾਂਜੀ।
ਅੱਛਾ, ਕਿਹੜੀ ਸਾਈਡ ਗੁਰਦੁਆਰਾ ਹੈਗਾ ਜੀ?
ਹਾਂਜੀ ਬਸ, ਆ ਸਾਡੇ ਲਾਗੇ ਈ ਲੱਗਦਾ ਏ।
ਅਛ ਅੱਛਾ-ਅੱਛਾ, ਚਲੋ ਵਧੀਆ ਜੀ ਵਧੀਆ। ਭਗਤੀ ਵਾਲੇ ਬੰਦੇ ਨੇ ਉਹ, ਆਜੀ ਬਾਪਾ ਭਾਜੀ। ਅੱਛਾ ਜੀ! ਮਤਲਬ ਦੂਰ ਹੀ ਹੈ ਆਪਣਾ, ਹੋਵੇ-ਹੋਵੇ ਆਪਣਾ ਪੰਜ ਛੇ ਕਿਲੋਮੀਟਰ ਹੈ ਹੀ ਆਪਣਾ।
ਹਾਂਜੀ-ਹਾਂਜੀ।
ਹਾਂਜੀ ਚਲੋ ਚੰਗੀ ਗੱਲ ਹੈ, ਐਵਰੀ ਸੰਡੇ ਜਾਂਦੇ ਭਾਜੀ ਜਾਂਦੇ ਨੇ। ਓਕੇ-ਓਕੇ। ਅੱਛਾ ਉੱਥੇ ਸੇਵਾ ਸੁਵਾ, ਉੱਥੇ ਸੇਵਾ-ਸੇਵਾ ਕਰਦੇ ਹੋਣੇ ਉੱਥੇ। ਅੱਛਾ-ਅੱਛਾ-ਅੱਛਾ, ਕਿਹੜੇ ਪਾਤਸ਼ਾਹੀ ਦਾ ਹੈ ਗੁਰਦੁਆਰਾ?
ਇਹ ਆਪਣਾ ਗੁਰੂ ਗੋ ਅਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਗੁਰਦੁਆਰਾ ਹੈ, ਹਾਂਜੀ-ਹਾਂਜੀ।
ਚਲੋ ਵਧੀਆ, ਹਰ ਸੰਡੇ ਆਪਣਾ ਪ੍ਰੋਗਰਾਮ ਹੁੰਦਾ ਹੋਣਾ ਫੇਰ ਤਾ ਉੱਥੇ। ਇਤਿ ਇਤਿਹਾਸਿਕ ਗੁਰਦੁਆਰਾ।
ਹਾਂਜੀ, ਇਤਿਹਾਸਿਕ ਗੁਰਦੁਆਰਾ ਹੈ ਉੱਥੇ ਆਪਣਾ। ਸਵੇਰੇ ਪਾਠ ਹੁੰਦੇ ਨੇ ਪਹਿਲੇ, ਹਾਂਜੀ, ਸਾਡੇ ਅੱਠ ਵਜੇ ਤੱਕ ਭੋਗ ਪੈ ਜਾਂਦਾ ਪਾਠਾਂ ਦਾ। ਹਾਂਜੀ ਕੀਰਤਨ ਕਰਦੀ ਐ, ਹਾਂਜੀ। ਸੰਗਤ ਉਸ ਤੋਂ ਬਾਦ, ਫਿਰ ਕੀਰਤਨ ਦੀ ਸੇਵਾ ਆਉਂਦੀ ਉੱਥੇ।
ਅੱਛਾ ਜੀ, ਸੇਵਾ ਭਾਜੀ ਸੇਵਾ ਕਰਦੇ ਨੇ।
ਨਹੀ ਨਹੀ ਪਾਜੀ, ਸਾਡੇ ਵੱਡੇ ਵੀਰ ਜੀ ਹੈਗੇ ਨੇ ਓਹ ਕਰਦੇ ਨੇ। ਕੀ ਆਪਣਾ ਤੇ ਉੱਧਰ, ਸੇਵਾ ਕਰਦੇ ਨੇ, ਹਾਂ।
ਭਾਜੀ ਰਾਗੀ ਨੇ
ਹਾਂਜੀ ਹਾਂਜੀ।
ਹਾਂਜੀ, ਚਲੋ ਅੱਛੀ ਗੱਲ ਹੈ ਜੀ ਹੋਰ। ਕਿਤੇ ਕਿਤੇ ਬਾਹਰ ਬਾਹਰ ਵੀ ਜਾਂਦੇ ਨੇ ਪਾਜੀ ਫੇਰ, ਹਨਾ।
ਪਾਜੀ, ਹਾਂ ਬਾਹਰ ਜਾਂਦੇ ਰਹਿੰਦੇ ਨੇ। ਹਾਂਜੀ ਬੜਾ ਆਪਣਾ, ਸੰਗਤ ਬੜਾ ਪਿਆਰ ਕਰਦੀ ਉਹਨਾਂ ਨੂੰ ਇਏਧਰ ਦੀ ਸੰਗਤ ਵੀ, ਬੜਾ ਮਤਲਬ ਬੜਾ ਸੋਹਣਾ ਕੀਰਤਨ ਕਰਦੇ ਨੇ।
ਰਾਗੀਆਂ ਵੈਸੇ ਇਜਤ ਵਧੀਆ ਹੁੰਦੀ ਹੈ, ਕੀਰਤਨ ਕਰਨ ਵਾਲਾ ਅੱਛਾ ਹੋਣਾ ਚਾਹੀਦਾ ਬੰਦਾ।
ਹਾਂਜੀ, ਕੀਰਤਨ ਤੇ ਬਹੁਤ ਸੋਹਣਾ ਕਰਦੇ ਨੇ।
ਅੱਛਾ ਅੱਛਾ, ਚਲੋ ਚੰਗੀ ਗੱਲ ਹੈ ਜੀ ਵਧੀਆ, ਅੱਛੀ ਗੱਲ ਹੈ ਤਾਂ।
ਪਿੱਛੇ ਗਏ ਸੀ ਭਾਜੀ ਬਾਹਰ ਤੇ ਆਪਣਾ ਸੰਗਤ ਇੱਕ ਸੰਗਤ ਪੁੱਛ ਰਹੀ ਸੀ, ਮੈਂ ਜਾਂਦੀ ਸੀ ਗੁਰਦੁਆਰੇ ਸੰਡੇ ਨੂੰ ਤੇ ਸੰਗਤ ਪੁੱਛਦੀ ਸੀ, ਆਏ ਨੀ ਭਾਜੀ ਤੁਹਾਡੇ।
ਅੱਛਾ ਅੱਛਾ, ਮਤਲਬ- ਮਤਲਬ ਕੀਰਤਨ ਕੀਰਤਨ ਸੋਹਣਾ ਕਰਦੇ ਪਾਜੀ, ਹੈਨਾ। ਜਿਵੇ ਦੱਸ ਰਹੇ, ਸਾਰੀ ਸੰਗਤ ਪੁੱਛ ਰਹੀ ਹੈ। ਓਹ ਅੱਛੀ ਗੱਲ ਐ।
ਕੀਰਤਨ ਕਰਦੇ ਜਦੋ,
ਹਾਂਜੀ ਚਲੋ ਕੋਈ ਨੀ, ਕਿਸੇ ਦਿਨ ਆਵਾਂਗੇ ਗੁਰਦੁਆਰੇ ਕਿਸੇ ਦਿਨ ਹੋਕੇ ਆਵਾਂਗੇ। ਕੀਰਤਨ ਸੁਣਕੇ ਕੇ ਆਵਾਂਗੇ ਭਾਜੀ ਦਾ, ਹਾਂ ਹਾਂਜੀ ਹਾਂਜੀ। ਕੋਈ ਨਾ ਜ਼ਰੂਰ ਜ਼ਰੂਰ, ਹੋਰ ਸੁਣਾਓ, ਹੋਰ ਆਪਣਾ ਭਾਜੀ ਕਿਸ ਟਾਈਮ ਭਾਜੀ ਆਣਗੇ?
ਭਾਜੀ ਆ ਜਾਣਗੇ ਹੁਣੇ ਥੋੜੇ ਦੇਰ ਤੱਕ, ਵੈਸੇ ਤਾਂ ਕਹਿ ਰਹੇ ਸੀ ਅਸੀਂ ਅਨੰਦਪੁਰ ਸਾਹਿਬ ਚੱਲਣੇ ਆਾਂ।
ਅੱਛਾ! ਉਹ ਬੇਟੀ ਮੇਰੀ ਕਹਿੰਦੀ ਅਨੰਦਪੁਰ ਸਾਹਿਬ ਜਾਣਾ, ਮੈਂ ਅੰਮ ਅੰਮ੍ਰਿਤ ਛਕਣਾ ਐ।
ਅੱਛਾ ਅੱਛਾ! ਉਹ ਤੇ ਬ ਬੜੀ ਚੰਗੀ ਗੱਲ ਹੀ ਹੈ ਤੇ ਚਲੋ। ਵਧੀਆ ਬੱਚਿਆਂ ਨੂੰ ਸ਼ੁਰੂ ਤੋਂ ਹੀ, ਐਸ, ਬਿਲਕੁਲ ਉਹ ਤੇ ਦੇਖੋ ਇਹ ਵੀ ਕਿਸੇ ਕਿਸੇ ਬੱਚੇ ਦੀ ਕਿਰਪਾ ਹੁੰਦੀ ਹੈ ਬਾਬੇ ਜੀ ਦੀ, ਹਾਂਜੀ। ਜੀ ਦੇਖੋ ਸਾ ਕਈ ਬੱਚੇ ਨੀ ਆਉਂਦੇ, ਅਗਰ ਤੁਹਾਡਾ ਬੱਚਾ ਕਹਿ ਰਿਹਾ ਆ ਅੰਮ੍ਰਿਤ ਛਕਣ ਲਈ ਤੇ ਤੁਹਾਨੂੰ ਤੇ ਸਗੋਂ ਲੈ ਕੇ ਜਾਣਾ ਚਾਹੀਦਾ ਹੈ।
ਮੈਂ ਫੇਿਰ ਰੁਕ ਜਾਂਦਾ ਨਾ ਮੈਂ ਮਲ ਛੋਟੀ ਨਾ ਹਾਲੇ, ਮੈਂ ਕਿਹਾ ਮ ਫਰ ਖੰਡਿਤ ਨਾ ਹੋਜੇ, ਇਸੀ ਦਾ ਦਰ ਲਗਦਾ ਐ, ਫਰ ਮੈ
ਹੁਣ ਤੇ ਦੇਖੋ ਤੁਹਾਡੀ ਬੱਚੀ ਦੀ ਵੈਸੇ ਹੀ ਲੱਗਨ ਇਸ ਪਾਸੇ, ਤੇ ਅਗਰ ਧਿਆਨ ਹੈ ਇਸ ਪਾਸੇ ਤੇ ਤੁਸੀਂ ਬੱਚਿਆਂ ਨੂੰ
ਹਾਂ ਨਹੀਂ ਧਿਆਨ ਤੇ ਮੇਰਾ ਛੋਟੀ ਦਾ ਕੁੜੀ ਬੜਾ ਨਾ, ਇਸ ਪਾਸੇ ਹੀ ਹੈ। ਗੁਰਦੁਆਰੇ ਕੀਰਤਨ ਕਰਦੀ ਹੈ, ਪਾਠ ਵੀ ਕਰ ਲੈਂਦੀ ਹੈ ਚੋਪਈ ਸਾਹਿਬ ਦਾ। ਹਾਂਜੀ ਹਾਂਜੀ, ਚਲੋ ਕੋਈ ਨੀ, ਹਾਂਜੀ ਹਾਂਜੀ ਹਾਂਜੀ ਬਣਾਵਾਂਗੇ ਸਲਾਹ, ਫੇਰ ਅਨੰਦਪੁਰ ਤੋਂ ਚੱਲਦੇ ਹਾਂ, ਹੋਰ ਕੀ।
ਹਾਂਜੀ ਤੇ ਕੋਈ ਨੀ, ਉੱਧਰ ਚਲੋ ਤੇ ਅੰਮ੍ਰਿਤ ਵੀ ਛਕਾ ਦੇਣਾ ਬੇਟੀ ਨੂੰ ਆਪਣੀ।
ਹਾਂ ਥੋੜੀ ਮ ਉੱਥੇ ਜ਼ਿਆਦਾ ਗਰਮੀ ਨੀ ਹੁੰਦੀ, ਕਿਉਂਕਿ ਪਿੰਡ ਸਾਰਾ ਉਹ ਆਸ ਪਾਸ ਸਾਰੇ ਹੋ ਗਏ ਨਾ ਉੱਥੇ, ਖੇਤ ਵਗੈਰਾ ਵ ਨੇ।
ਅੱਛਾ, ਹਰਿਆਲੀ ਮਤਲਬ, ਨਹੀਂ ਦੇਖੋ ਮੌਸਮ ਦੇਖੋ ਕਦੋਂ ਜਾਣਾ ਛੁੱਟ ਹੀਨ ਛੁੱਟੀਆਂ ਹਨ, ਬਾਅਦ ਛੁੱਟੀਆਂ ਥੋੜ੍ਹੀ ਹੋਣੀ ਬੱਚਿਆਂ ਦੀਆਂ, ਦੇਖੋ ਭਾਵੇਂ ਗਰਮੀ ਐ। ਗਰਮੀ ਹੈ ਦੇਖੋ, ਬੱਚਿਆਂ ਨੂੰ ਕਿੱਥੇ ਨਾ ਕਿੱਥੇ ਤਾਂ ਲੈ ਕੇ ਜਾਣਾ ਹੀ ਹੈ।
ਹਾਂਜੀ ਹਾਂਜੀ ਇਹ ਤਾਂ ਹੈ, ਬੱਚੇ ਸਿਰ ਵੀ ਖਾਂਦੇ ਪਏ ਨੇ ੱਬਚੇ ਕਹਿੰਦੇ ਪਏ ਆਂ ਛੱਟੀਆ ਖਤਮ ਹੋਣ ਲਗੀਆ ਨੇ, ਤੁਸੀਂ ਸਾਨੂੰ ਲੈ ਕੇ ਨੀ ਜਾ ਰਹੇ।
ਅੱਛਾ, ਤੇ ਭਾਜੀ ਆਪਣੇ ਬੱਚੇ ਨਾਨੀ ਘਰ ਨੀ ਗਏ ਇਸ ਵਾਰ?
ਨਾਨੀ ਕਰ ਅਪਣਾ ਹੁਣ ਜਾਣਾ ਹੈ ਆਪਣਾ ਸੋਚ ਰਿਹਾ ਉਹਨਾਂ ਨੇ ਅਗਲੇ ਸੰਡੇ ਮੈਂ ਛੱਡ ਕੇ ਆਵਾ, ਯਾ ਫਰਾਈਡੇ ਵੀ
ਅੱਛਾ, ਫੇਰ ਤੁਸੀਂ ਉਹਨਾਂ ਦੇ ਆਉਣ ਤੋਂ ਬਾਅਦ ਤੁਸੀਂ ਜਾਓਗੇ ਜਾਂ ਤੁਸੀਂ ਇਹੀਓ ਵੀਕ ਦੇ ਵਿੱਚ ਜਾਓਗੇ?
ਨਹੀਂ ਉਹ ਬਾਅਦ, ਆਹ ਉਹ ਨਾ ਇਹ ਘਰ ਹੋ ਆਨ ਨ ਨਾਨੀ ਘਰ ਨਾਨੀ ਘ ਨਾ ਫ ਰੋਂਦੀਆਂ ਨੇ ਨਾ ਕੁੜੀਆਂ ਵੀ ਨਾਨੀ ਘਰ ਜਾਣਾ, ਨਾਨੀ ਘਰ ਜਾਣਾ ਉਹ ਦੇਖੋ ਹਰ ਹਰੇ ਹਰੇਕ ਬੱਚਿਆਂ ਨੂੰ ਸ਼ੌਕ ਹੁੰਦਾ ਨਾ, ਉਹ ਕਈ ਬੱਚਿਆਂ ਨੂੰ ਸ਼ੌਕ ਨ ਹੁੰਦਾ।
ਹਾਂਜੀ।
ਹਾਂਜੀ, ਹੁਨ ਇਨਾ ਸ਼ੌਂਕ ਹੈ ਕਹਿੰਦੇ ਨਾਨੀ ਕਰ ਜਾਣਾ, ਸ਼ਾਨੂੰ ਤੇ ਸ਼ੌਕ ਨੀ ਅਸੀ ਦ ਸ਼ੋਕ ਨਹੀਂੀ ਹੁੰਦਾ, ਉਹ ਮੇਰੀ ਇੱਕ ਭੈਣ ਹੈਗੀ ਸੀ। ਉਹ ਨਾਨਕੇ ਰਹਿੰਦੀ ਸੀਗੀ ਪੈਲੇ, ਹਾਂ ਉਹ ਨ ਹਾਂ ਆਗੀ ਉਹ ਨਾਨਕੇ, ਉਹ ਤੋਂ ਬੂੜਾ ਸ਼ੌਕ ਹੈ। ਉਹਦੇ ਨਾਨਕੇ ਵੜੀ ਰਹਿੰਦੀ ਸੀ, ਛੋਟੇ ਹੁੰਦੇ ਆਾਂ।
ਹਾਂ ਹਾਂਜੀ ਹਾਂਜੀ, ਦੇਖੋ ਬਚੇ ਰਹਿੰਦੇ ਨੇ ਬੱਚੇ ਦੇਖੋ, ਘਰ ਪਰਿਵਾਰ ਬਣ ਜਾਂਦਾ ਬ ਬੱਚੇ ਵਿਆਹੇ ਜਾਂਦੇ ਨੇ, ਫੇਿਰ ਦੇਖੋ ਆਪਣੀ ਫੈਮਿਲੀ ਬਣ ਜਾਂਦੀ ਹੈ ਆਪਣਾ ਪਰਿਵਾਰ ਦੇਖਦੇ ਨੇ, ਫੇਰ ਮੁਸ਼ਕਿਲ ਤਾਂ ਹੋ ਜਾਂਦਾ।
ਹਾਂਜੀ ਹਾਂਜੀ, ਮੈਂ ਬੜਾ ਘੱਟ ਰਹਿੰਦਾ ਸੀ ਇੱਥੇ, ਮੈਂ ਆਪਣਾ ਵੈਸੇ ਹੀ ਰਹਿੰਦੇ ਨੀ ਸੀ ਦਿਲ ਨੀ ਕਰਦਾ ਸੀ ਰਹਿਣ ਤੇ ਨਾ ਹਾਂਜੀ ਹਾਂਜੀ ਮੈਂ ਆਪਣੇ ਦੂਰ ਦੂਰ ਆਦਾ ਬਣਾ ਕੇ ਰਹਿੰਦੇ ਵੀ ਹੁਣ ਨੇੜੇ ਬਣਾ ਕੇ ਨੇ ਫਿਰ ਦਿਲ ਨੀ ਜਾਣ ਦਾ ਇਹ ਹੁਣ ਵੀ ਪੰਜ ਪੰਜ ਛੇ ਛੇ ਮਹੀਨਿਆਂ ਜਾਂਦਾ ਹੀ ਨੀ ਮੈਂ ਤਾਂ
ਅੱਛਾ ਨਹੀਂ ਤੁਸੀਂ ਜਾਇਆ ਕਰੋ ਸਗੋਂ ਦੇਖੋ ਮਿਲਣ ਜੁਲਣ ਨਾਲ ਆਪਸੀ ਮੇਲ ਜੋਲ ਬਣਿਆ ਰਹਿੰਦਾ ਆਪਸ ਚ
ਉਹ ਤਾਂ ਤੁਹਾਡੀ ਗੱਲ ਠੀਕ ਆ ਹੁਣ ਕੰਮ ਕਾਰੇ ਲੱਗੇ ਫਸੇ ਨਾ ਕੀ ਕਰੀਏ ਹੁਣ ਸ਼ਾਮੀ ਵਿਹਲੇ ਹੁੰਦੇ ਹਾਂ ਇਹ ਹੁਣ ਵੀ ਬੱਚਿਆਂ ਨੂੰ ਛੱਡ ਕੇ ਆਣਾ ਮੈਂ ਸੋਦਾ ਕੇ ਛੱਡ ਕੇ ਆਵਾਂ ਫੇਰ ਕੰਮ ਹੁੰਦਾ ਪਿੱਛੇ ਹੁਣ ਜਾਵਾਂਗਾ ਤੇ ਇੱਕ ਦੋ ਦੋ ਛੁੱਟੀ ਆ ਜਾਣੀਆਂ ਨੇ ਮੇਰੀਆ ਕੰਮ ਤੋਂ
ਹਾਂਜੀ ਦੇਖੋ ਇਹ ਤੇ ਦੇਖੋ ਕੰਮ ਕਾਰ ਤੇ ਚਲੋ ਚੱਲਦੇ ਹੀ ਨੇ। ਇਕ ਪਾਸੇ ਇੱਕ ਪਾਸੇ ਦੇਖੋ ਆਪਣੇ ਆਪ ਨੂੰ ਵੀ ਟੈਮ ਦਿਓ। ਪਰਿਵਾਰ ਨੂੰ ਵੀ ਟੈਮ ਦਿਓ ਬੱਚਿਆਂ ਨਾਲ ਜਾਣਾ ਆਉਣਾ। ਬੱਚਿਆਂ ਨੂੰ ਲੈ ਕੇ ਜਾਣਾ ਦੇਖੋ ਫਿਰ ਬੱਚਿਆਂ ਨੂੰ ਕਿਹਦੇ ਤੋਂ ਆਸ ਹੁੰਦੀ ਹੈ ਪੇਰੈਂਟਸ ਤੋਂ ਹੀ ਆਸ ਹੁੰਦੀ ਹੈ।
ਇਹ ਤੇ ਹੈ ਹੁਣ ਇਹ ਦੇਖੋ ਮੈਂ ਹਾਂਜੀ ਹਾਂਜੀ ਸਹੀ ਗੱਲ ਏ ਇਹ ਤਾਂ ਹੈ ਜੀ। ਆਪੇ ਛੱਡ ਕੇ ਆਓ ਤੇ ਆਪੇ ਲੈ ਕੇ ਆਓ ਬੱਚਿਆਂ ਨੂੰ ਨਾ ਹਮ ਹਮ
ਆਪਣੇ ਬੱਚਿਆਂ ਦਾ ਆਪ ਹੀ
ਜਾਣਾ ਮੇਰੇ ਆਪਣਾ ਮੇਰਾ ਕਦਨ ਬ੍ਰਦਰ ਹੈ ਉਹਨੇ ਜਾਣਾ ਵੇ ਆਪਣੀ ਵਾਈਫ ਨੂੰ ਲੈ ਜਾਣਾ ਸ਼ਾਇਦ ਅਹ ਵੀਰਵਾਰ ਵੀਰਵਾਰ ਨੂੰ ਜਾਣਗੇ ਲੈਣ ਤੇ ਉਹ ਮੈਨੂੰ ਕਹਿ ਰਿਹਾ ਮੇਨੂੰ ਚੱਲੀ ਮੈਂ ਤੈਨੂੰ ਛੱਡ ਦਾਂਗਾ ਅੱਧੇ ਰਸਤੇ ਨਾ ਹਾਂ ਮੈਂ ਹਾਂ ਹੋਰ ਕੀ ਮੇਰਾ ਸਾਥ ਹੋ ਜਾਏਗਾ ਹੋਰ ਕੀ ਇੱਧਰ ਚਲੋ ਹੋਰ ਕੀ।
ਹਾਂਜੀ ਚਲੋ ਦੇਖੋ ਸਾਥ ਨਾਲ ਹੀ ਹੈ ਚਲੋ ਤਾਂ ਆਪਣਾ ਆਰਾਮ ਨਾਲ ਪਹੁੰਚ ਵੀ ਜਾਓਗੇ ਤੁਸੀਂ
ਜਾਵਾਂਗੇ ਹੁਣ ਜਾਵਗੇ ਅਸੀ ਜਾਵਾਂਗੇ ਟ੍ਰੇਨ ਤੇ ਜਾਵਗੇ ਰੁਲਦੇ ਜਾਵਾਂਗੇ ਟਿਕਟ ਬੁੱਕ ਹੁੰਦੀ ਨੀ ਪਾਈ ਟਿਕਟਾਂ ਵੇਟਿੰਗ ਤੇ ਐ ਹਾਂਜੀ ਹਾਂਜੀ
ਨਹੀਂ ਜਿਵੇਂ ਤੁਹਾਨੂੰ ਸਹੂਲਤ ਅਗਰ ਮਿਲਦੀ ਹੈ ਜਦੋਂ ਕੋਈ ਕਹਿ ਰਿਹਾ ਤੁਹਾਨੂੰ ਤੇ ਤੁਸੀਂ ਜਾਣਾ ਚਾਹੀਦਾ ਤੁਹਾਨੂੰ।
ਆਹ ਨਹੀਂ ਤੇ ਜਾਣਾ ਹੀ ਮੈਂ ਤਾਂ ਉਹ ਬ ਹੁਣ ਤੇ ਬਾਹਰ ਗਏ ਨਾ ਬਾਹਰੋਂ ਆ ਕੇ ਫਿਰ ਜਾਣਗੇ ਨਾ। ਬੁੱਧਵਾਰ ਬੁੱਧਵਾਰ ਆਣਗੇ ਬਾਹਰੋਂ ਤਾਂ ਵੀਰਵਾਰ ਚੱਲਣਗੇ ਹਾਂ ਉਹਨਾ ਉਹਨਾਂ ਦਾ ਨਾਲ ਨਾਲ ਨਿਕਲ ਜਾਣਾ ਫੇਰ ਮੈਂ ਨਾ ਫਿਰ ਜੱਸੋ ਇੱਕ ਦੋ ਦਿਨ ਰੁਕ ਕੇ ਆਵਾਂਗੇ ਜਾਂ ਫਿਰ ਅਗਲੇ ਦਿਨ ਵਾਪਸੀ ਆ ਜਾਵਾਂਗੇ ਨਾ।
ਅੱਛਾ ਹਾਂ ਨਹੀਂ ਨਹੀਂ ਸਹੀ ਦੇ ਦੇਖੋ। ਛੋੜ ਕੇ ਹੀ ਆਉਣਾ ਦੇਖੋ ਛੋੜ ਆਣਾ ਹੋਰ ਕੀ ਹੈ। ਇੱਕ ਦਿਨ ਆਉਣ ਜਾਣ ਤੇ ਨੀ ਆਉਂਦੀ ਇੱਕ ਦਿਨ ਰਹਿ
ਅੰਮ੍ਰਿਤਸਰ ਹਾਂਜੀ, ਹਾਂਜੀ। ਉਹ ਵੀ ਕਹਿੰਦੀ ਸੀ ਆਜਾ ਆਪਣਾ ਇਹ ਦੋ ਦਿਨ ਲਾ ਜਾਈ।
ਅੱਛਾ।
ਹਾਂਜੀ ਓ ਮੇਰੇ ਜੀਜਾ ਜੀ ਹੈਗੇ ਨੇ ਉਹ ਕਹਿੰਦੇ ਮੈਂ ਆ ਜਾ ਯਾਰ। ਉਹ ਫੋਨ ਤੇ ਫੋਨ ਕਰਦੇ ਰਹਿੰਦੇ ਨੇ ਵੀ ਤੂੰ ਆਉਂਦਾ ਨੀ ਤੂੰ ਆਉਂਦਾ ਨੀ। ਹਮ ਆਹ ਹਾਂ ਬਸ ਚੰਗਾ ਜੀਜਾ ਮੇਰਾ ਨਾ ਬੜਾ।
ਅੱਛਾ ਚਲੋ ਬਈ ਜੀਜੇ ਸਭ ਦੇ ਚੰਗੇ ਹੋਣ ਫਿਰ ਤੁਹਾਡੇ ਜੀਜਾ ਜੀ। ਚੰਗੇ ਨੇ ਬੜੇ।
ਹਾਂਜੀ ਹਾਂਜੀ ਡੋਟਰ ਏ ਨਾ। ਹਾਂਜੀ ਆਯੁਰਵੈਦਿਕ ਡਾਕਟਰ ਹੈਗੇ ਨੇ। ਹਾਂਜੀ- ਹਾਂਜੀ ਹਾਂਜੀ। ਹੂੰ, ਹਾਂਜੀ- ਹਾਂਜੀ, ਹਾਂਜੀ- ਹਾਂਜੀ। ਉਹ ਵਧੀਆ ਮੈਂ ਕਰਾਂ ਪੂਰਾ ਅ ਸ਼ਹਿਰ ਦਾ। ਪਿੰਡੋ ਬੁਲਾਂਦੇ ਨੇ ਬਾਹਰ ਐਕਸਪੋਰਟ ਨਾ ਹੁੰਦੀ ਦਵਾਈਆਂ ਉਹਨਾਂ ਦੀਆਂ।
ਅੱਛਾ।
ਪਿੰਡਾਂ ਦੇ ਨਾ ਖਾਂਦੇ ਐਕਚੁਲੀ ਨਾ।
ਹਾਂ ਦੇਖੋ ਅੱਜ ਕੱਲ ਵੈਸੇ ਹੀ ਐਲੋ ਹਾਂ ਦਵਾਈਆਂ ਦੂਸੀ ਖਾਂਦੇ ਨੀ ਅੱਜ ਕੱਲ।
ਹਾਂਜੀ- ਹਾਂਜੀ ਉਹ ਇਥੇ ਸਾਡੇ ਇੱਥੇ ਹੈਗੀ, ਸਾਡੇ ਇੱਥੇ, ਸਾਡੇ ਇਥੇ ਥੇ ਹੈਗੀ ਬਿਮਾਰੀ ਅੰਗਰੇਜ਼ੀ ਦਵਾਈ ਖਾਈਏ ਅਗਲੇ ਦਿਨ ਖੜੇ ਹੋ ਜਾਇਏ ਜੀ ਚਲੋ।
ਹਾਂ ਬਸ ਦੇਖੋ ਕਹਿੰਦੇ ਨੇ ਨਾਲ ਹੀ ਆਰਾਮ ਮਿਲ ਜਾਏ, ਤੇ ਆਯੁਰਵੈਦਿਕ ਚੱਲਦੇ ਸੀ ਦਵਾਈਆਂ ਤੇ ਆਰਾਮ ਪੀਰੇ-ਧੀਰੇ ਹੀ ਮਿਲਦਾ।
ਹਾਂਜੀ ਹ ਹਜੀ ਹਾਂਜੀ- ਹਾਂਜੀ ਹਾਂ ਐ ਤਾਂ ਹੈ। ਹੂੰ ਹੋਰ ਦੱਸੋ ਅਰੇ ਭਾਜੀ ਆਣ ਕੇ ਫੇਰ ਮੈਨੂੰ ਨਾ ਫੋਨ ਜ਼ਰੂਰ ਕਰਿਓ, ਹੈਂ।
ਹਾਂਜੀ ਮੈਂ ਜਦੋਂ ਆਉਣਗੇ ਤੇ ਗੱਲ ਕਰਨੀ ਇਹਨਾਂ ਨਾਲ, ਤੇ ਅਸੀਂ ਸਲਾਹ ਬਣਾਦੇ ਹਾਂ ਹਾਂਜੀ।
ਹਾਂਜੀ ਫੇਰ ਬ ਚੱਲ ਸਲਾਹ ਬਣਾਉਦੇ ਫੇਰ ਬੱਚਿਆਂ ਨੂੰ ਛੱਡ ਕੇ ਆ ਜਾਂਗੇ, ਫੇਰ ਜ ਬੱਚਾ ਹਾਂਜੀ- ਹਾਂਜੀ ਹਾਂਜੀ ਨਹੀਂ ਬਾਏ ਟ੍ਰੇਨ ਜਾਵਾਂਗੇ ਜੀ, ਬਾਏ ਟ੍ਰੇਨ ਸਹੀ ਰਹੇਗੀ ਹਾਂ। ਹਾਂਜੀ- ਹਾਂਜੀ ਹਾਂਜੀ ਏ ਹਾਂਜੀ-ਹਾਂਜੀ ਓਕੇ- ਓਕੇ ਜੀ ਓਕੇ ਸਤਿ ਸ੍ਰੀ ਅਕਾਲ ਜੀ।